ਹੈਲੋ, ਹੈਲੋ ਹੈਲੋ ਹੈਲੋ ਹੈਲੋ, ਹੈਲੋ ਮੈਮ ਇਸ ਸੀ਼ ਅਕਾਲ। ਹੈਲੋ ਹੈਲੋ ਹੈਲੋ, ਹੈਲੋ। ਹੈਲੋ ਹੈਲੋ, ਹੈਲੋ, ਹੈਲੋ ਮੈਮ ਸਤ ਸ਼੍ਰੀ ਅਕਾਲ।
ਹੈਲੋ
ਵਧੀਆ ਮੈਮ, ਤੁਸੀ ਦਸੋ।
ਹੈਲੋ, ਹੈਲੋ ਯਸ ਸਰ ਤੁਸੀ
ਹੋਰ ਕੀ ਕਰਦੇ ਸੀ ਜੀ।
ਬਸ ਕੁਛ ਨੀ ਜੀ ਆਪਾਂ ਟੋਪਿਕ ਦੀ ਗੱਲ ਕਰੀਏ ਕਿਸੇ ਤੇ।
ਹਾਂਜੀ ਕਰੋ।
ਚਲੋ ਆਪਾਂ ਮੋਬਾਈਲ ਬਾਰੇ ਕਰ ਲੈਨੇ ਆ ਗੇ। ਹਾਂਜੀ। ਹਾਂਜੀ ਮੋ ਮੋਬਾਈਲ ਬਰੀ
ਵੀ ਨੇ।
ਹਾਂਜੀ।
ਹਾਂਜੀ, ਹਾਂਜੀ ਇਸ ਦੀਆਂ ਕਿੰਨੀਆਂ ਹਾਨੀਆਂ ਵੀ ਦੇਖੋ ਆਪਾਂ ਨੂੰ ਮੋਬਾਇਲ ਫੋਨ ਦੀਆਂ।
ਹਾਂਜੀ। ਹਾਂਨੀਆ ਤਾਂ ਜੀ ਬਸ ਏਦਾ ਫਾਇਦਾ ਬੋਤ ਹਾਂਜੀ।
ਫਾਇਦਾ ਦੇਖੋ ਏਦਾ ਬੋਹਤ ਆ ਸਰ ਜਿਵੇਂ ਹੁਣ ਆਪਾਂ ਨੇ ਕੋਈ ਚੀਜ਼ ਵਗੈਰਾ ਨਹੀਂ ਸਮਝ ਆ ਰੀ ਤਾਂ ਆਪਾਂ ਯੂਟਿਊਬ ਤੇ ਦੇਖ
ਹਾਂਜੀ, ਓ ਫੈਦਾ ਤਾਂ ਫਾਇਦਾ ਤਾਂ ਬਹੁਤ ਆ ਜੀ ਮੋਬਾਇਲ ਦਾ, ਜਿਵੇਂ ਪੈਲਾਂ ਚਿੱਠੀਆਂ ਰਾਹੀਂ ਕਈ ਕਈ ਮੀਨੇ ਲੱਗ ਜਾਂਦੇ ਸੀ, ਪਰ ਇੱਕ ਫੋਨ ਕਰ ਕਿ ਹੁਣ ਸੁਨੇਹਾ ਭੇਜਿਆ ਜਾ ਸਕਦਾ।
ਹਾਂਜੀ ਹਾਂਜੀ ਪੈਲਾਂ ਦੇਖੋ ਇਹਾ ਜਿਆ ਸਿਸਟਮ ਨਈ ਸੀਗਾ ਲਗਾ ਲੋ। ਹੁਣ ਮੰਨ ਆਪਾਂ ਨੂੰ ਕੋਈ ਵੀ ਟੋਪਿਕ ਨੀ ਸਮਝ ਆ ਰਿਆ, ਲਗਾ ਲੋ ਮੈਥ ਦਾ ਲੋ, ਇੰਗਲਿਸ਼ ਦਾ। ਤਾਂ ਆਪਾਂ ਦੇਖੋ ਯੂਟਿਊਬ ਤੇ ਕੱਢ ਕੇ ਦੇਖ ਸਕਦੇ ਆਂ ਓਨੂੰ।
ਹਾਂਜੀ ਪੜ੍ਹਾਈ ਦੇ ਮਾਮਲੇ 'ਚ ਸਾਰਿਆਂ ਬੈਂਕਿੰਗ 'ਚ ਸਾਰੀਆਂ 'ਚ ਮੋਬਾਇਲ ਬੋਤ ਜ਼ਰੂਰੀ ਐ ਜੀ ਹਾਂਜੀ।
ਹੁਣ ਦੇਖੋ ਜੇ ਆਪਾਂ ਨੂੰ ਕੰਪਿਊਟਰ ਵੀ ਨੀ ਚਲਾਣਾ ਆਂਦਾ ਹੈਗਾ, ਜੇ ਆਪਣੇ ਘਰੇ ਲੈਪਟੋਪ ਜਾਂ ਕੰਪਿਊਟਰ ਹੈਗੇ ਆ ਤਾਂ ਆਪਾਂ ਯੂਟਿਊਬ ਚ ਸਿੱਖ ਕੇ ਆਪਾਂ ਚਲਾਣਾ ਸਿੱਖ ਸਕਦੇ ਹਾਂ ਘਰੇ ਬੈਠ ਕੇ ਈ
ਸਕਿੱਲਾਂ ਵੀ ਸਿੱਖ ਸਕਦੇ ਆਂ ਜੀ ਅਸੀਂ ਜੇ ਸਾਨੂੰ ਕੁੱਛ ਨਾ ਆ ਰਿਆ।
ਹੁਣ ਆਪਾਂ ਟਾਈਪਿੰਗ ਸਿੱਖਣੀ ਆ ਤਾਂ ਓ ਆਪਾਂ ਦੇਖੋ ਆਪਣੇ ਘਰੇ ਬੈਠ ਕੇ ਈ ਸਿੱਖ ਸਕਦੇ ਹਾਂ ਅਗਰ ਆਪਣੇ ਕੋਲ ਸਿਸਟਮ ਹੈਗਾ।
ਹਾਂਜੀ ਜਿਵੇਂ ਜੀ ਕੀਬੋਰਡ ਨੂੰ, ਹਾਂਜੀ ਜਿਵੇਂ ਕੀਬੋਰਡ ਆ ਜਾਂਦਾ ਸੀ ਡੇਟ ਡੇੇਢ ਸੌ, ਦੋ ਸੋ ਦਾ ਓਨੂੰ ਓ ਟੀ ਜੀ ਨਾਲ ਮੋਬਾਇਲ ਨਾਲ ਕਨੈਕਟ ਕਰਕੇ।
ਹਾਂਜੀ ਹਾਂਜੀ ਚਾਏ ਮੋਬਾਈਲ 'ਚ ਕਰ ਸਕਦੇ ਆਂ ਟਾਈਪਿੰਗ। ਨਾਲੇ ਆਪਾਂ ਦੇ ਓ ਵੀ ਫੋਨ ਤੇ ਆਪਾਂ ਯੂਟਿਊਬ ਤੇ ਸਾਰਾ ਕੱਢ ਲਿਆ ਵੀ ਡਾਟਾ ਐਂਟਰੀ ਦਾ ਕੰਮ। ਕਿਵੇਂ ਹੁੰਦਾ ਤਾਂ ਆਪਾਂ ਡੈਟ ਐਂਟਰੀ ਵੀ ਸਿੱਖ ਸਕਦੇ ਆਂ ਦੇਖੋ।
ਆਪਾਂ ਨਿਊਜ਼ ਨਿਊਜ ਵਗੈਰਾ ਕੀ ਚੱਲ ਰਿਆ ਦੁਨੀਆਂ 'ਚ, ਕੀ ਹੋ ਰਿਆ। ਮਨੋਰੰਜਨ ਲਈ ਫਿਲਮਾਂ, ਖੇਡਾਂ ਹਾਂਜੀ।
ਕਿੰਨਾ ਕੁਛ ਬਣਿਆ ਹੋਇਆ ਹਨਾ ਵੀ ਲਗਾ ਲੋ ਐਕਸਲ ਸਿੱਖ ਸਕਦੇ ਆਂ ਆਪਾਂ ਦੇਖੋ।
ਹਾਂਜੀ ਜੇ ਕਿਸੇ ਨੂੰ ਮੈਸੇਜ ਕਰਨਾ ਵਟਸਐਪ ਤੇ ਮੈਸਜ, ਐਸਮ ਐਸ।
ਹਾਂਜੀ, ਹਾਂਜੀ ਕੁਛ ਵੀ ਦੇਖੋ ਕੋਈ ਨੌਲੇਜ ਕੱ ਢਣੇ ਆ ਹੁਣ ਦੇਖੋ ਆਪਾ ਨੇ ਸੋਨੇ ਦਾ ਰੇਟ ਪਤਾ ਕਰਨਾ। ਆਪਾ ਨੂੰ ਸਨਿਆਰ ਕੋਲ ਜਾਣ ਦੀ ਜਰੂਤ ਨੀਂ ਦੇਖੋ ਆਪ ਘਰੇ ਈ ਫੋਨ ਤੇ ਹਨਾ ਵੀ ਕੱਢ ਸਕਦੇ ਆਂ ਚਾਂਦੀ ਦਾ ਰੇਟ ਹੋ ਗਿਆ।
ਹਾਂਜੀ ਜਿਮੇਂ ਸੋਨਾ- ਚਾਂਦੀ ਜੀ। ਗੂਗਲ ਤੇ ਸਰਚ ਕਰੋ ਸੋਨੇ ਦਾ ਰੇਟ ਆਪ ਈ ਆ ਜਾਂਦਾ ਜੀ।
ਹਾਂਜੀ-ਹਾਂਜੀ ਵੀ ਦੇਖੋ ਆਪਾ ਨੂੰ ਫੋਨ ਤੇ ਈ ਮਿਲ ਸਕਦਾ ਓਹੋ ਸਾਰਾ ਕੁਸ਼। ਵੀ ਆਪਾਂ ਨੂੰ ਦੇਖੋ ਕਿਤੇ ਬਾਰ ਜਾਣ ਦੀ ਜ਼ਰੂਰਤ ਤ ਨੀਂ ਪੈਂਦੀ।
ਆਂਜੀ ਨਾਲੇ ਜ਼ਾਦਾ ਮੈਂਗੀ ਚੀਜ਼ ਵੀ ਨੀ ਹੈਗੀ ਜਿਵੇਂ ਲੱਖਾਂ-ਕਰੋੜਾਂ 'ਚ ਹੋਵੇ। ਨਾਏ ਸਸਤੀ ਜੀ ਚੀਜ਼ ਐ ਪੰਜ-ਦਸ ਹਜ਼ਾਰ 'ਚ ਆ ਜਾਂਦੀ ਐਗੀ।
ਐਨੇ-ਐਨੇ ਆ ਰੇ ਨੇ ਦੇਖੋ ਅਲੱਗ-ਅਲੱਗ ਕੰਪਨੀ ਦੇ ਜਿਵੇਂ ਲਗਾਲੋ ਆਈ ਫੋਨ ਹੋ ਗਿਆ ਚਲੋ ਓਤਾ ਸ਼ੌਕ ਲੀ ਹੁੰਦਾ ਹੈਨਾ ਕੰਮ ਤਾ ਸਾਰੇ ਫੋਨਾਂ 'ਚ ਹੁਂਦਾ। ਪਰ ਦੇਖੋ ਆਈ ਫੋਨ 'ਚ ਤਾ ਕੁਛ ਐਪ ਚੱਲਦੇ ਵੀ ਨੀਂ ਹੈਗੇ।
ਹਾਂਜੀ, ਆਈ ਫ, ਆਈ ਫੋਨ ਤਾ ਜੀ ਐਨਾ ਵਧੀਆ ਵੀ ਨੀ ਉਅ ਮੈਂਗਾ ਕਅ ਵੈਸ ਓਦੇ ਕੈਮਰੇ ਕਾਰਕੇ ਐ ਜੀ।
ਹਾਂਜੀ-ਹਾਜੀ।
ਬਾਕੀ ਤਾ ਫੀਚਰ ਸੇਮ ਨੇ ਜੀ, ਓ ਸਸਤੇ ਫੋਨਾਂ 'ਚ ਵੀ ਆ ਜਾਂਦੇ ਨੇਗੇ।
ਆਪਾ ਨੇ ਓਹੀ ਦੇਖਿਆ ਕਿ ਜਿਵੇਂ ਆਪ ਆਪਾਂ ਲਗਾ ਲੋ ਏਹੀ ਕੰਮ ਕਰ ਰੇਆਂ ਦੇਖੋ, ਅ ਕਅ ਏ ਕੁਛ ਐਪ ਹੁੰਦੇ ਨੇ ਜੋ ਆਈ ਫੋਨ 'ਚ ਨਹੀਂ ਚੱਲਦੇ।
ਹਾਂਜੀ।
ਏ ਆਪਾ ਫਾਅਤੂ ਦਾ ਐਪ ਨੀਂ ਚਲਾ ਸਕਦੇ ਜਿਵੇਂ ਹੁਣ ਆਪਣੇ ਸਿੰਪਲ ਫੋਨਾਂ 'ਚ ਲਗਾਲੋ ਆਪਾਂ ਕਿੰਨਾ ਕੁਛ ਡਾਊਨਲੋਡ ਕਰਕੇ ਰੱਖ ਲੇਨੇਂ ਆ।
ਚੀਜ਼ਾਂ ਐਂਡਰੋਇਡ ਫੋਨ 'ਚ ਸਾਰੀਆਂ ਚੀਜ਼ਾਂ ਡਾਊਨਲੋਡ ਹੋ ਜਂਦੀਆਂ ਨੇ।
ਹਂਜੀ-ਹਾਂਜੀ, ਬਸ ਏਹੀ ਦਿੱਕਤ ਆ ਵੀ ਫੋਨਾਂ ਦਾ ਵੀ ਅਪਣਾ-ਅਪਣਾ
ਹਾਂਜੀ।
ਨਈਂ ਐਂਵੇ ਦੀ
ਹੈਲੌ।
ਹੈਲੋ।
ਮੈਮ ਥੋਡੀ ਅਵਾਜ਼ ਕਟ ਰੀ ਏ।
ਦੇਖੋ ਕਈਆਂ ਦੀ ਚਲਾਈ ਜਾ
ਹਾਂਜੀ।
ਆਈ ਜਾਂਦੇ ਨੇ।
ਹਾਂਜੀ ਸਾਰਾ ਈ ਦਿਨ ਆਹ ਵੀ ਨਜੈਰ ਅੱਖਾਂ ਈ ਖਰਾਬ ਹੁੰਦੀਆਂ ਨੇ ਜੀ ਹਾਂਜੀ।
ਥਈ ਤਰੇ ਪੋਂਓਦੀ।
ਹਾਂਜੀ, ਸ਼ਈ ਤਰੀਕੇ ਨਾਲ ਈ ਕਰਨੀ ਚਾਈਂਦੀ ਐ ਜੀ, ਹਾਂਜੀ। ਹਾਂਜੀ ਸਾਰਾ ਸਾਰਾ ਦਿਨ ਵੀ ਨੀ ਚਲਾਣਾ ਚਾਈਦਾ ਜੀ ਅੱਖਾਂ ਤੇ, ਹਾਂਜੀ।
ਫਿਲਮ ਦੇਖ ਕੇ ਆਪੇਂ ਦੇ ਸਗਦੇ ਤਾ ਆਪਾ ਅਨੂੰ ਫੋਨ ਤੇ ਈ ਆਪਾ ਡਾਊਨਲੋਡ ਕਰਕੇ ਦੇਖ ਸਕਦੇ ਆਂ।
ਹਾਂਜੀ ਮਨੋਰੰਜਨ ਦਾ ਸਾਦਨ ਹਰੇਕ ਚੀਜ਼ ਫੋਨ ਤੇ ਹੋ ਜੇਂਦੀ ਅ ਜੀ ਗੇਮਾਂ ਖੇਡ ਕੇ ਹੈਲੋ।
ਹਾਂਜੀ-ਹਾਂਜੀ।
ਹਾਂਜੀ ਕਿਹ ਮਨੋਰੰਜਨ ਹੋ ਜਾਂਦੈ ਜੀ ਗੇਮਾਂ ਖੇਡ ਕੇ ਮੂਵੀ ਵਗੈਰਾ ਦੇਖ
ਹਾਂਜੀ-ਹਾਂਜ ਹੁਣ ਜਿਮੇਂ ਜੋਗਾ ਵਗੈਰਾ ਦੀਆ ਕਲਾਸਾਂ ਹੁੰਦੀਆਂ ਨੇ ਜਿਮੇਂ ਕ ਕੁਛ ਇ ਆ ਵੀ ਹੁਣ ਦੇਖੋ ਪਿੰਡਾਂ 'ਚ ਜੋਗਾ, ਪਿ ਜਿਵੇਂ ਪਿੰਡਾਂ 'ਚ ਜੋਗਾ ਕਰਾਆ ਜਾਂਦਾ। ਪਰ ਹੁਣ ਦੇਖੋ ਓਥੇ ਜਾਣ ਦੀ ਜ਼ਰੂਰਤ ਵੀ ਨੀ ਕਿਉਂਕਿ ਫੋਨ ਤੇ ਵੀ ਐਵੇਂ ਦੀਆਂ ਕਲਾਸਾਂ ਉਪਲਬਧ ਹੋਂਦੀਆਂ ਨੇ। ਵੀ ਆਪਾਂ ਘਰੇ ਬੈਠ ਕੇ ਯੋਗਾ ਸਿੱਖ ਸਕਦੇ ਆਂ ਏ ਚੀਜ਼ ਹੋ ਜਾਂਦੀ ਆਹ ਵੀ ਦੇਖੋ ਇਸਦੇ ਫਾਇਦੇ ਈ ਨੇ, ਕਿਤੇ -ਕਿਤੇ ਚਲੋ ਏਦੀਆਂ ਹਾਨੀਆਂ ਵੀ ਨੇ, ਜਿਵੇਂ ਹੁਣ ਸੋਸ਼ਲ ਮੀਡੀਆ ਦਾ ਦੇਖੋ ਲੋਕੀ ਗ਼ਲਤ ਤਰੀਕੇ
ਹੁਣ ਦੇਖੋ ਜੀ ਜਿਵੇਂ ਮੇਰੀ ਭੈਣ ਜਿਵੇਂ ਮੇਰੀ ਭੈਣ ਐ ਜੀ ਓਦੇ ਲ ਫੋਨ ਸਾਰਾ -ਸਾਰਾ ਦਿਨ ਫੋਨ ਹੀ ਚਲਾਈ ਜਾਂਦੀ ਐ ਜੀ।
ਹਾਂਜੀ - ਹਾਂਜੀ।
ਏਨਾ ਫੋਨ ਵੀ ਨਈ ਚਲਾਣਾ ਚਾਈਦਾ ਜੀ ਜ਼ਾਦਾ ਅੱਖਾਂ ਤੇ ਨਾਲੇ ਹੋਰ ਸਾਰਾ ਆਪਣਾ- ਹਾਂਜੀ ਸਾਰਾ ਦਿਨ ਈ ਦੇਖੀ ਜਾਂਦੇ ਨੇ ਕਈ ਚੌਵੀ -ਚੌਵੀ ਘੰਟੇ ਤੇ ਬਸ ਫੋਨ ਦੇਖੇਆ, ਅ
ਡਾਊਨ ਲੱਗੇਆ ਸੀਗਾ ਚਲੋ ਉਸ ਟਾਈਮ ਵੀ ਫੋਨ ਦੀ ਜ਼ਾਦਾ ਚੱਲੇਆ ਸ ਜਾ ਜਾਦਾ ਫੋਨ ਲਗਾ ਲੋੋ ਕਿ ਦੇਖੋ ਜਿਨਾਂ ਕੋਲ ਨਹੀਂ ਵੀ ਫੋਨ ਸੀ ਓਨਾਂ ਨੇ ਵੀ ਫੋਨ ਖ਼ਰੀਦ ਲੇਆ ਸੀ।
ਹਾਂਜੀ।
ਹਾਂਜੀ -ਹਾਂਜੀ ਕਿਉਂਕਿ ਫੋਨ ਦੇ ਵਿੱਚ ਈ ਸੀ ਸਾਰਾ ਕੁਛ ਲਗਾਲੋ, ਕਿਉਂਕਿ ਉਸ ਟਾਈਮ
ਟਾਈਮ ਪਾਸ ਵੀ ਨਈ ਹੋ ਰੇਆ ਸੀ ਬਾਰ ਵੀ ਨੀ ਨਿਕਲੇਆ ਜਾਂਦਾ ਸੀ ਮਨੋਰੰਜਨ ਟਾਈਮ ਪਾਸ ਨਈ ਹੁੰਦਾ ਸੀ ਤਾਂ ਉਸ ਸਮੇਂ ਹਾਂਜੀ ਗੇ ਗੇਮਾਂ ਚੱਲੀਆਂ ਜੀ, ਕਿੰਨੀਆਂ ਫਿਲਮਾਂ, ਹਾਂਜੀ ਔਫਲਾਈਨ ਗੇਮ ਜਿਵੇਂ, ਲੁੱਡੋ ਵਗੈਰਾ ਸਾਰੀਆਂ ਚੱਲੀਆਂ ਜੀ।
ਹਾਂਜੀ- ਹਾਂਜੀ ਵੀ ਲੋਕ ਕੱਠੇ ਹੋ ਕੇ ਸਾਰੇ ਬੈਠ ਜਾਂਦੇ ਸੀ ਖੇਡਣ ਲਈ
ਹਾਂਜੀ ਸਾਰਾ ਪਰਿਵਾਰ ਇਕੱਠੇ ਹੋ ਕੇ ਬੈਠ ਕੇ ਫਿਲਮ ਦੇਖਦਾ ਜੀ ਹਾਂਜੀ।
ਬੀ ਏਚ ਦੇਖੋ ਤਰ੍ਹਾ- ਤਰ੍ਹਾਂ ਦੇ ਫੀਚਰ ਨੇ ਵੀ ਹੁਣ ਆਪਾਂ ਘਰ ਬੈਠ ਕੇ ਤੇ ਦੇਖੋ ਫੋਨ ਤੋਂ ਈ ਐਡੀਟਿੰਗ ਵਗੈਰਾ ਸਿੱਖ ਸਕਦੇ ਆ। ਕੋਈ ਵੀਡਿਓ ਬਨਾਣੀਆਂ ਸਿੱਖ ਸਕਦੇ ਆਂ ਜਿਵੇਂ ਉਸ ਟਾਈਮ ਲੋ
ਅੱਜ- ਕੱਲ ਏ ਏ, ਆਈ ਵੀ ਬੋਤ ਚੱਲ ਰੇਆ ਜੀ ਏ, ਆਈ ਨਾਲ ਆਪਾਂ ਸਾਰਾ ਕੁਝ ਕਰ ਸਕਦੇ। ਜਿਵੇ ਕੋਈ ਰੀਲ ਵਿੱਚ ਸ਼ਬਦ ਆਏ ਨਾ ਯਾ ਓਦੇ ਨਾਲ ਏ, ਆਈ ਬਣਾਉਣ ਲੱਗ ਜਾਂਦੇ ਹਾਂਜੀ ਹੁਣ ਪੈ ਪੇਲਾਂ ਜੀ ਗੀਪਲੀ ਆਰਟ ਚੱਲੇਆ ਸੀ ਸਾਰਿਆਂ ਨੇ ਓਦੀ ਫੋਟੋ ਬਣਾਈਆਂ ਸੀ। ਹਾਂਜੀ -ਹਾਂਜੀ, ਮੋਬਾਇਲ ਆਏ, ਮੋਬਾਈਲ ਤੋਂ ਬਾਅਦ ਕੰਪਿਊਟਰ, ਹੁਣ ਏ ਆਈ ਆ ਰਈ ਐ ਨਵੀਂ ਟੈਕਨੋਲੋਜੀ। ਹਾਂਜੀ - ਹਾਂਜੀ ਪੇਲਾਂ ਤਾਂ ਐਹੋ ਜੇਆ ਕੋਈ ਸਾਧਨ ਵੀ ਨਹੀਂ ਹੁੰਦਾ ਸੀ ਜਿਦੇ ਨਾਲ ਅਸੀਂ ਕਿਸੇ ਨੂੰ ਦੂਰ- ਦੁਰਾਡੇ-ਦੂਰ -ਦਰਾਡੇ ਦੇਸ਼ਾ ਚ ਬੈਠੇ ਇਕੱਠੇਆਂ ਵਾਲੇਆਂ ਨੂੰ ਵੀ ਨਈ ਕਰ ਸਕ
ਹਾਂਜੀ ਜਿਵੇਂ ਹੁਣ, ਹੁਣ ਦੇਖੋ ਜੇ ਕੋਈ ਆਪਣਾ ਬਾਹਰਲੇ ਦੇਸ਼ ਵੀ ਬੈਠੇ
ਹਾਂਜੀ -ਹਾਂਜੀ ਨਾ ਕੋਈ ਪੈਸਾ ਦੇਣ ਦੀ ਲੋੜ ਜੀ। ਹਾਂਜੀ- ਹਾਂਜੀ ਬਸ ਏ ਆ ਵੀ ਚਲੋ ਹੁਣ ਨੈੱਟ ਪੈਕ ਚਲੋ ਥੋੜੇ ਮੇਂਗੇ ਹੋ ਗਏ। ਹਾਂਜੀ, ਪਰ ਓਦਾ ਦੇਖੋ ਕੋਈ ਓ ਨੀ ਹੈਗਾ ਜੇ ਆਪਾਂ ਰੋਜ਼ ਕਿਸੇ ਨੂੰ ਵੀ ਵੀਡੀਓ ਕੋਲ ਜਾ ਵੋਏਸ ਕੋਲ ਕਰ ਲੇਂਨੇ ਆ ਹਾਂਜੀ। ਪੇਲਾਂ-ਪੇਲਾਂ-ਪੇਲਾ-ਪੇਲਾ ਪੈਸੇ ਲੱਗਦੇ ਸੀ ਇੱਕ ਮਿੰਟ ਦੇ ਏਨੇ ਪੈਸੇ ਲੱਗਣੇ ਹਾਜੀ। ਇੱਕ ਮਿੰਟ ਦੇ ਪੰਜਾਹ ਰੁਪਏ ਐ ਹਾਂਜੀ। ਹਾਂਜੀ-ਹਾਂਜੀ ਹੁਣ ਦੇਖੋ ਅਨਲੀਮਟਡ ਹੋ ਗੇਆ, ਹਾਂਜੀ ਹੁਣ ਫਈ ਫਾਈਵ ਜੀ ਆ ਗੇਆ ਜੀ ਹੁਣ ਹਾ ਹਾਂਜੀ ਫਾਇਵ ਜੀ ਆ ਗਏ ਹੁਣ ਤਾਂ ਜੀ, ਪੀ ਐਮ ਨੇ ਵੀ ਕੇਆ ਜੀ ਵੀ ਹੁਣ ਛੇ ਛੇਤੀ ਹੀ, ਸਿਕਸ ਜੀ ਵੀ ਲੈ ਕੇ ਆਵਾਂਗੇ, ਲਾਂਚ ਕਰਾਂਗੇ ਛੇਤੀ। ਹਾਂਜੀ -ਹਾਂਜੀ ਏਹੀ ਆ ਵੀ ਦੇਖੋ, ਫੇਰ ਉਸ ਤੋਂ ਬਾਅਦ ਦੇਖੋ ਨਵੇਂ ਫੋਨ ਆ ਜਾਣਗੇ ਅਗਰ ਸਿਕਸ ਜੀ-ਬੀ ਦਾ ਹੋਊਗਾ ਤੁਆਨੂੰ ਪਤਾ ਕਿ ਦੇਖੋ ਪਹਿਲਾਂ ਆਦਤ ਪੈ ਗਈ ਹੁਣ ਪਪਰ ਯੂਜ ਕਰਨ ਦੀ ਫਿਰ ਤੁਹਾਨੂੰ ਪਤਾ ਹੀ ਆ ਜਿਵੇਂ ਜਿਵੇਂ ਆਦਤ ਭਾਵੇਂ ਇਹ ਚੇਂਜ ਕਰਦੇ ਰਹਿੰਦੇ ਨੇ ਦੇਖੋ। ਹਾਂਜੀ ਪਹਿਲਾਂ ਦੇਖੋ ਟੂ ਜੀ ਸੀ। ਫਿਰ ਥਰੀ ਜੀ ਆ ਗਿਆ ਫੋਰ ਜੀ ਆ ਗਿਆ ਫਿਰ ਹਾਂਜੀ। ਟੂ ਜੀ ਥ੍ਰੀ ਜੀ ਉਹਨਾ ਦੇ ਤਾਂ ਇਨੇ ਫੀ ਚਰ ਵੀ ਨਹੀਂ ਸੀਗੇ ਜੀ ਹਾਂਜੀ ਹੁਣੇ ਚੱਲੇ ਫਾਈਵ ਜੀ। ਇਹ ਚ ਅਨਲਿਮਟਿਡ ਪੈਕ ਜੋ ਮਰਜੀ ਕਾਲ ਕਰੋ ਜ
ਕਈ ਐਵੇਂ ਦੀਆਂ ਕੰਪਨੀਆਂ ਦੇ ਲਗਾ ਲਓ। ਉਹਨਾਂ ਦਾ ਨੈੱਟ ਘੱਟ ਚੱਲ ਰਿਹਾ ਜਿਵੇਂ ਹੁਣ ਜੀਓ ਦਾ ਕਈ ਦਿਨ ਦਾ ਇਸ਼ੂ ਚੱਲ ਰਿਹਾ।
ਹਾਂਜੀ ਵੀ ਆਈ ਦਾ ਵੀ ਸਾਡੇ ਤਾਂ ਬਹੁਤ ਵੀ ਆਈ ਦਾ ਜਮੀ ਖੜ ਗਏ ਜੀ। ਫੋਰ ਜੀ ਵੀ ਨਹੀਂ ਆ ਰਿਹਾ ਜੀ ਈ
ਪਹਿਲਾਂ ਦੇਖੋ ਵਧੀਆ ਚੱਲਦੇ ਸੀਗੇ। ਹੁਣ ਜਿਵੇਂ ਜਿਵੇਂ ਅਨਲਿਮਟਿਡ ਕਰਤਾ ਡਾਟਾ ਨਾ ਉਸ ਉਦੋਂ ਉਦੋਂ ਜਿਵੇਂ
ਜਿਵੇਂ ਹੁਣ ਸਪੀਡ ਘੱਟਦੀ ਜਾ ਰਹੀ ਆ ਹੈ। ਹੁਣ ਦੇਖੋ ਕਈ ਲੋਕ ਐਵੇਂ ਨੇ ਸਾਰਾ ਦੀ ਵੇਹਲਾ ਹੀ ਦੇਖੀ ਜਾਂਦੇ ਨੇ। ਕਈ -ਕਈ ਮੈਂ ਇੱਕ ਦਿਨ ਮੈਂ ਮੇਰੇ ਫੋਨ ਦਾ ਹੋਟਸਪੋਟ ਓਂਨ ਕਰਕੇ ਰੱਖੇ ਸੀ। ਸਾਰਾ ਦਿਨ ਉਹਨਾਂ ਨੇ ਜੀ ਸੋਲਾਂ ਜੀਬੀ ਲਾ ਤੀ ਜੀ ਇੱਕ ਦਿਨ ਚ ਦੇਖੋ ਜੀ ਨਜਾਇਜ਼ ਫਾਇਦਾ ਵੀ ਬਹੁਤ ਚੁੱਕਦੇ ਨੇ ਲੋਕ ਫਾਈਵ ਜੀ ਦਾ ਜੀ। ਹਾਂਜੀ -ਹਾਂਜੀ ਤੇ ਦੇਖੋ ਇਨਾ ਨੈਟ ਵਰਤਨਗੇ ਤਾਂ ਨਹੀਂ ਹੋ ਗਈ ਸਿਮ ਖ਼ਤਮ। ਕਈ ਸਹੀ ਤਰੀਕੇ ਨਾਲ ਨਹੀਂ ਵਰਤਦੇ ਹਨ ਜੀ। ਉਹੀ ਜਿਆਦਾ ਟਾਈਮ ਦੇਖਣ ਦੀਆਂ ਵੀ ਹਾਂਜੀ। ਨਹੀਂ ਨਹੀਂ ਜੀ। ਆਪਾਂ ਸਹੀ ਯੂਜ ਵੀ ਨੀ ਕਰਦੇ। ਉਹ ਮੋਬਾਇਲ ਚ ਬਹੁਤ ਸਾਰੀਆਂ ਸਹੀ ਚੀਜ਼ਾਂ ਨੇ ਹਾਂਜੀ। ਅਜ ਜਿਆਦਾ ਦੇਖਣਗੇ ਦੇਖੋ ਆਪਣੀਆਂ ਅੱਖਾਂ ਦੁਖਣ ਲੱਗ ਜਾਂਦੀਆਂ ਪਾਣੀ ਆ ਜਾਂਦਾ ਆਪਣੀਆਂ ਚ ਹਾਂਜੀ ਆਪਣੀ ਸਿਹਤ ਵੱਲ ਵੀ ਧਿਆਨ ਰੱਖਣਾ ਚਾਹੀਦਾ ਜੀ ਐਵੇ ਫੋਨ ਨੀ ਸਾਰਾ ਕੁਛ
ਬਾਹਰ ਥੋੜਾ ਬਹੁਤ ਬਾਹਰ ਵੀ ਘੁੰਮਣਾ ਫਿਰਨਾ ਚਾਹੀਦਾ। ਐਵੇਂ ਘਰ ਬੈਠ ਕੇ ਫੋਨ ਹੀ ਬਸ ਫੋਨ ਪਰ ਹੁਣ ਜਿਸ ਦਿਨ ਦੇ ਫੋਨ ਚੱਲੇ ਨੇ ਦੇਖੋ ਕੋਈ ਬੱਚਾ ਬਾਹਰ ਨਹੀਂ ਖੇਡਣ ਜਾਂਦਾ ਫੋਨ ਤੇ ਲੱਗਿਆ ਰਹਿੰਦਾ ਸਾਰਾ ਦਿਨ ਹਾਂਜੀ।
ਤੇ ਉਹ ਹੁਣ ਦੇਖੋ ਤੁਹਾਨੂੰ ਪਤਾ ਵੀ ਫੋਨ ਤੇ ਹੀ ਐਵੇਂ ਦੀਆਂ ਗੇਮਾਂ ਆ ਚੁੱਕੀਆਂ ਨੇ
ਕਿੰਨੀਆਂ ਗੇਮਾਂ ਆ ਗਈਆ ਫ੍ਰੀ ਫਾਇਰ ਪਬਜੀ ਸਾਰਾ ਦਿਨ ਗਈ ਠਾ- ਠਾ -ਠਾ -ਠਾ- ਠਾ- ਠਾ ਠਾ- ਠਾ ਬੰਦਾ ਮਾਰਦਾ ਹਾਂ। ਹਾਂਜੀ ਹਾਂਜੀ ਪਹਿਲਾਂ ਦੇਖੋ ਸਾਰਾ ਦਿਨ ਲੋਕੀ ਬਾਹਰ ਘੁੰਮਦੇ ਰਹਿੰਦੇ ਸੀ ਬਾਹਰ ਖੇਡਦੇ ਸੀ। ਤੇ ਹਾਂਜੀ। ਪਰ ਹੁਣ ਦੇਖੋ ਜਿਸ ਦਿਨ ਦਾ ਫੋਨ ਚੱਲਿਆ। ਹੁਣ ਹਾਂਜੀ ਗੇਮਾਂ ਆ ਗਈਆਂ ਕੋਈ ਬਾਹਰ ਨੀ ਆ ਵੀ ਖੇਡਣ ਜਾਂਦਾ। ਹਾਂਜੀ ਚੰਗਾ ਮੈਮ ਸਤਿ ਸ੍ਰੀ ਅਕਾਲ ਆਪ
ਠੀਕ ਆ। ਸਰ
ਸਬ ਚੰਗਾ ਸਤਿ ਸ਼੍ਰੀ ਅਕਾਲ